ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ, ਹੋਰ ਕਿਵੇਂ ਹੋ?
ਹੋਰ ਦੱਸੋ ਤੁਹਾਡੇ ਘਰ ਸਭ ਠੀਕ?
ਅਸੀਂ ਵੀ ਵਧੀਆਂ-ਵਧੀਆਂ, ਤੁਸੀਂ ਸੁਣਾਓ ਤੁਹਾਡੇ ਘਰ ਸਾਰੇ ਠੀਕ?
ਸਭ ਵਧੀਆਂ ਮੈਂ ਕਹਿੰਦਾ ਸੀ। ਕਿ ਤੁਹਾਡੇ ਹਿਸਾਬ ਨਾਲ ਜਿਵੇਂ, ਕਿ ਮੈਨੂੰ ਕੱਪੜੇ ਲੈਦੇ ਹੁੰਦੇ ਆਲੇ ਆ
ਹਾਂਜੀ
ਤੇ ਔਨਲਾਈਨ ਸ਼ੋਪਿੰਗ ਕਰਾਂ ਮੈਂ ਜਾਂ ਫਿਰ ਔਫਲਾਈਨ
ਦੇਖੋ ਜਲਦੀ ਕੱਪੜੇ ਚਾਹੀਦੇ ਨੇ ਤੇ ਔਨਲਾਈਨ ਤੇ ਕਰੋ ਹੀ ਨਾ ਕਿਉਂਕਿ ਉਹ ਲੇਟ ਆਉਂਦੇ ਨੇ ਕੱਪੜੇ ਹੈ, ਨਾ ਕਈ ਵਾਰੀ ਆਉਂਦਾ ਕਿ ਜੋ ਦੱਸਦੇ ਨੇ ਤਰੀਕ ਉਸ ਤੋਂ ਬਾਅਦ ਦੱਸ ਦਿੰਦੇ ਨੇ
ਹੂੰ
ਔਫਲਾਈਨ ਜੋ ਹੁੰਦਾ ਤੁਸੀਂ ਕੱਪੜਾ ਦੇਖ ਸਕਦੇ ਹੋ, ਤੁਹਾਨੂੰ ਜਲਦੀ ਕੱਪੜਾ ਮਿਲ ਸਕਦਾ ਹੈ। ਤੁਸੀ ਡਿਲਾ ਟਾਈਟ ਵੀ ਕਰਵਾ ਸਕਦੇ ਹੋ, ਜੋ ਜਿਵੇਂ ਹੈਗਾ ਆ ਤੁਸੀ ਜ਼ਿਆਦਾ ਅੱਛਾ ਹੈ, ਕਿਉਂਕਿ ਜੋ ਔਨਲਾਈਨ ਦਿਖਾਉਂਦੇ ਆ ਕੁੱਛ ਨੇ ਦਿੰਦੇ ਕੁੱਛ ਨੇ।
ਦੇਖੋਂ ਮੈਂ ਵੀ ਇਹੀ ਮਤਲਬ ਮੇਰੇ ਹਿਸਾਬ ਨਾਲ਼ ਵੀ ਮੈਂਨੂੰ ਇਹੀ ਵਧੀਆ ਲੱਗਦਾ, ਔਫਲਾਈਨ ਕਰਨੀਂ ਚਾਹੀਦੀ ਹੈਂ ਪਤਾ ਕਿਉਂ ਔਫਲਾਈਨ ਮੈਂ ਸੋਚ ਤਾਂ ਰਿਹਾ ਸੀ ਔਫਲਾਈਨ ਕਰਨੀ ਚਾਹੀਦੀ ਕਿਉਂਕਿ ਨਾ ਔਫਲਾਈਨ ਚ ਨਾ, ਸਾਨੂੰ ਕੱਪੜੇ ਦਾ ਫੈ ਫੈਬਰਿਕ ਵੇਖਣਾ ਮਿਲ ਜਾਏਂਗਾ।
ਤੇ ਫੇਰ
ਕੱਪੜਾ ਕਿੰਨਾ ਵਧੀਆ ਏ। ਕੁਆਲਿਟੀ ਤੇ ਅਸੀਂ ਬਾਰਗਨਿੰਗ ਵੀ ਕਰਕੇ ਉਹਨੂੰ ਘੱਟ ਪੈਸਿਆ ਚ ਲੈ ਸਕਦੇ ਹਾਂ।
ਹਾਂਜੀ।
ਜਿੱਦਾਂ ਦੀ ਉਹ ਕੋਈ ਚੀਜ਼ ਮਹਿੰਗੀ ਏ ਤੇ ਉਹਨੂੰ ਅਸੀਂ ਬਾਰਗਨਿੰਗ ਕਰ ਕਰਕੇ ਕਰ ਕਰਕੇ ਆਪਣਾ, ਅਸਲੀ ਰੇਂਜ ਚ ਲੈ ਸਕਦੇ ਹਾਂ, ਆਨਲਾਈਨ ਨਹੀਂ ਲੈ ਸਕਦੇ ਆ ਚੀਜ਼,
ਹਾਂਜੀ।
ਹੈਨਾ?
ਉਹ ਤੇ ਹੈਗੇ ਹੀ ਏ, ਉਹ ਤੇ ਹੈਗੇ ਹੀ ਏ,
ਆਨਲਾਈਨ ਬਿਲਕੁਲ ਬਾਗਨਿ ਨ ਨਹੀਂ ਕਰ ਸਕਦੇ ਤੇ ਕੱਪੜੇ ਦਾ ਫੈਬਰਿਕ ਆਪਣੇ ਹੱਥ ਹੱਥਾ ਨਾਲ ਚੈੱਕ ਨਹੀਂ ਕਰ ਸਕਦੇ ਹਾਂ ਉਹਦੇ ਤੇ ਲਿਖਿਆ ਹੋ ਜਾਂਦਾ ਹੈ, ਬਟ ਹੱਥਾਂ ਨਾਲ ਚੈੱਕ ਨਹੀਂ ਕਰ ਸਕਦੇ
ਕਈ ਵਾਰੀ ਪਤਾ ਕਿਵੇ ਕਰਦੇ ਨੇ ਕਈ ਵਾਰੀ ਇਤਨਾ ਅੱਛਾ ਕੱਪੜਾ ਭੇਜ ਦਿੰਦੇ ਨੇ, ਕਈ ਵਾਰੀ ਇਤਨਾ ਮਾੜਾ ਕੱਪੜਾ ਭੇਜ ਦਿੰਦੇ ਨੇ,
ਹੂੰ,
ਕਹਿ ਨੀ ਸਕਦੇ ਆਨਲਾਈਨ ਸ਼ੋਪਿੰਗ ਦਾ ਅਸੀਂ
ਮਿਹਨਤ ਤੇ ਵੀ ਹੁਣੇ ਹਾਂ ਫਿਲਹਾਲ ਚ ਜ਼ਿਆਦਾ ਨੋਲੇਜ ਹੋਈ ਸੀ, ਆਨਲਾਈਨ ਸ਼ੋਪਿੰਗ ਵੀ ਕਿ ਆਨਲਾਈਨ ਸ਼ੋਪਿੰਗ ਸਭ ਕੁਛ ਪਤਾ ਤਾਂ ਲੱਗ ਜਾਂਦਾ ਫੈਬਰਿਕ ਵੀ, ਪਰ ਆਪਣੇ ਹ ਤਾਂ ਨਾਲ ਆਪਣੀ ਅੱਖਾਂ ਨਾਲ ਵੇਖਿਆ ਇਹ ਚੀਜ਼ ਉਸਦਾ ਅਲਗ ਹੀ ਮਜ਼ਾ ਹੁੰਦਾ ਉਪਰੋਂ ਦੀ ਦੂਜੀ ਗੱਲ ਬਾਹਰ ਨੀ ਕਰ ਸਕਦੇ ਸੀ ਆਨਲਾਈਨ ਚ,
ਬਿਲਕੁਲ ਦੇਖੋ ਡਿਲੀਵਰੀ ਚਾਰਜ ਵੱਖਰਾ ਹੁੰਦਾ ਆ। ਉਹਨਾਂ ਦਾ ਕਈ ਕਈਆਂ ਦਾ ਡਿਲੀਵਰੀ ਚਾਰਜ ਨਹੀਂ ਹੁੰਦਾ ਕਈਆਂ ਦਾ ਡਿਲੀਵਰੀ ਚਾਰਜ ਵੱਖਰਾ ਹੁੰਦਾ ਹੈ ਕਿ ਡਿਲੀਵਰੀ ਚਾਰਜ ਦਓ ਸਾਨੂੰ
ਉੱਪਰੋਂ ਟਾਈਮਿੰਗ ਬਹੁਤ ਲੰਬੀ ਇਹਨਾਂ ਦੀ ਸੱਤ ਦਿਨ, ਛੇ ਦਿਨ ਕੁਛ ਹੁਣ ਤੇ ਕੁਛ ਨਵੀ-ਨਵੀਂ ਐਪਲੀਕੇਸ਼ਨ ਆਈਆਂ ਨੇ ਜੋ ਦਸ ਪੰਦਰਾਂ ਮਿੰਟ ਵੀ ਪਹੁੰਚਾ ਦਿੰਦੀ ਨੇ ਬਟ ਉਹਦੇ ਅੰਦਰ ਕੱਪੜੇ ਸਾਨੂੰ ਭਰਪੂਰ ਤ ਤਰੀਕੇ ਦੇ ਨੀ ਮਿਲ ਸਕਦੇ। ਉਹ ਮੈਕਸੀਮਮ ਕੱਪੜੇ ਰੱਖਦੀ ਹੈ।
ਫਰੋਡ ਪੈਸਾ ਲੈ ਕੇ ਚੀਜ਼ਾਂ ਬੇਕਾਰ ਭੇਜਦੀਆਂ ਨੇ,
ਹਾਂਜੀ-ਹਾਂਜੀ, ਪਤਾ ਦੇਖੋ ਸ਼ੋਪਿੰਗ ਦਾ ਕੀ ਸਿਸਟਮ ਹੈ, ਦੇਖੋ ਮੈਂ ਨਾ ਹਾਲੇ ਆਨਲਾਈਨ ਜਮੈਟੋ ਨਾਮ ਦੀ ਵੈਬਸਾਈਟ ਤੋਂ ਆਪਣੇ ਲਈ ਪੀਨਟ ਬਟਰ ਮੰਗਾਇਆ ਸੀ।
ਪਿੰਡ ਟੋਲਾ ਦਾ, ਠੀਕ ਹੈ ਜੀ,
ਤੇ ਉਹ ਪਿੰਟੋ ਵੈਟਰ ਮੈਂ ਔਡਰ ਕੀਤਾ ਉਹ ਛੇ ਸੱਤ ਦਿਨਾਂ ਤੱਕ ਨੀ ਆਇਆ ਬਿਲਕੁਲ ਵੀ,
ਹਾਂਜੀ,
ਤੇ ਆਪਣੇ ਆਪ ਮੇਰੇ ਵਟਸਐਪ ਤੇ ਮੈਸੇਜ ਆਇਆ ਸੱਤਵੇਂ ਅੱਠ ਵੇ ਦਿਨ
ਹਾਂਜੀ।
ਜੋ ਪੈਸੇ ਪੇਟੀਐਮ ਕੀਤੇ ਸੀਗੇ ਨਾ, ਪਹਿਲੇ ਹੀ ਪਹਿਲੇ ਹੀ ਆ ਲੈ ਦੇ ਟਾਈਮ ਤੇ, ਕਿਉਂਕਿ ਦੇਖੋ ਫਾਇਦਾ ਵੀ ਉੱਥੇ ਹੀ ਹੈ ਕਿ ਅਸੀਂ, ਸਾਢੇ ਪੰਜ ਸੌ ਰੁਪਏ ਦੀ ਚੀਜ਼ ਮਿਲਦੀ ਪਈ ਹੈ ਅਗਰ ਅਸੀਂ ਪੇਟੀਐਮ ਕਰ ਰਹੇ ਹਾਂ ਤੇ ਉਹ ਘੱਟ ਦੀ ਹੁੰਦੀ ਪਈ ਹੈ। ਪੇਟੀਐਮ ਕਰਨ ਨਾਲੋਂ ਸਾਨੂੰ ਸਾਡੇ, ਚਾਰ ਸੌ ਸਾਢੇ ਚਾਰ ਸੌ ਚਾਰ ਸੌ ਪਚਾਸੀ ਚਾਰ ਸੌ ਸਾਢੀ ਪੈ ਜਾਂਦੀ ਉਹ,
ਬਿਲਕੁਲ-ਬਿਲਕੁਲ।
ਤੇ ਉਥੇ ਸਾਡਾ ਫਾਇਦਾ ਹੈ ਤੇ ਅਸੀਂ ਉਹਨੂੰ ਪੇਟੀਮ ਕਰ ਦਿੰਦੇ ਹ ਹੈਂਡ ਟੂ ਹੈਂਡ ਹੀ
ਹਾਂਜੀ-ਹਾਂਜੀ
ਤੇ ਆਉਣਾ ਤਾਂ ਘਰ ਹੀ ਏ, ਉਹ ਆਇਆ ਨੀ ਅੱਠਵੇਂ ਨੌ ਦਿਨ ਤੱਕ ਮੈਂ ਕਿਹਾ ਯ ਕੀ ਹੋ ਗਿਆ ਪਤਾ ਨ ਲੱਗ ਗਿਆ
ਹਾਂਜੀ
ਮੈਂ ਜਿਸ ਫੋਨ ਤੋਂ ਔਡਰ ਕੀਤਾ ਸੀ। ਮੈਂ ਉਸ ਫੋਨ ਚ' ਵਟਸਐਪ ਚੈੱਕ ਕੀਤਾ ਤੇ ਜਮੈਟੋ ਦੀ ਆਪਣਾ ਓ ਉਹ ਲਿਖਿਆ ਹੋਇਆ ਸੀ। ਕਿ, ਤੁਹਾਡੇ ਪੈਸੇ ਵਾਪਸ ਆ ਗਏ ਨੇ ਡਪੈਂਡ ਪਤਾ ਨੀ ਕਿਉਂ, ਔਰਡਰ ਮੈਂ ਮੇਰੇ ਜੋ ਮੈਂ ਔਡਰ ਕੀਤਾ ਸੀ, ਉਹ ਤੇ ਆਇਆ ਨੀ ਪੈਸੇ ਆ ਗ ਵਾਪਸ ਵੀ ਅੱਠ ਦਿਨ ਬਾਅਦ ਤੇ' ਮੈਂ ਇੱਕ ਵਾਲੀ ਵੈਬਸਾਈਟ, ਅੱਛੀ ਲੱਗੀ ਕਿ, ਚਲੋ ਅਗ ਚੀਜ਼ ਨੀ ਭੇਜੀ ਤੇ ਮੇ ਪੈਸੇ, ਇੱਕਦਮ ਬਿਨਾਂ ਕਿਸੇ ਦਿੱਕਤ ਦੇ ਆ ਗਏ ਹੈ ਨਹੀਂ ਹੈ, ਹੁਣੁ ਜਗ੍ਹਾ-ਜਗ੍ਹਾ ਪਾਸੇ ਇੱਕ ਐਪ ਹੋਰ ਚੱਲਦੀ ਹੈ। ਹਰ ਜਗ੍ਹਾ ਕੁਛ ਵੀ ਚੀਜ਼ ਔਡਰ ਕਰੋ ਮੈਨੂੰ, ਵੈਬਸਾਈਟ ਇੰਨੀ ਵਧੀਆ ਲੱਗਦੀ ਕਿਉਂਕਿ, ਉੱਧਰ ਸੀ ਕੁਛ ਵੀ ਐ ਔਡਰ ਕਰੋ ਤੇ ਤੁਹਾਨੂੰ, ਪੰਦਰਾਂ -ਵੀਹ ਮਿੰਟ ਚ ਆ ਜਾਂਦੀ ਤੁਹਾਡੇ ਕੋਲ।
ਜੀ ਬਿਲਕੁਲ, ਬਿਲਕੁਲ ਹੈ ਇਹੋ ਜਿਹੀ ਕੋਈ ਇੱਕ, ਵੈਬਸਾਈਟ ਹੈਗੀ ਹੈ ਨੇ,
ਹਾਂ, ਮੈਂ ਉਹਦੇ ਤੋਂ, ਕੀ ਕਹਿੰਦੇ ਨੇ ਆਪਣਾ ਪਿੰਡਰ ਔਡਰ ਕੀਤਾ, ਮੇਰਾ ਉਹ ਆ ਗਿਆ। ਪੰਦਰਾਂ ਮਿੰਟ ਚ, ਜੋ ਮੈਂ, ਅੱਠ ਦਿਨ ਵੇਟ ਕੀਤਾ ਸੀ। ਉਹ ਮੈ ਵੇਟ ਹੀ ਨਹੀਂ ਕਰਨਾ ਪਿਆ ਦੁਬਾਰਾ, ਪੰਦਰਾਂ ਮਿੰਟ, ਚਗਾਾਰ ਹਾਂ
ਬਿਲਕੁਲ -ਬਿਲਕੁਲ ਹੈ ਨੇ ਇਹੋ ਜਿਹੀ ਕੋਈ ਵੈਬਸਾਈਟਾ ਆ ਜੋ ਇੱਕ ਦਮ ਸਾਨੂੰ ਚੀਜ਼ਾਂ ਪਹੁੰਚਾ ਦਿੰਦੀਆਂ ਨੇ, ਕੁੱਛ ਹੈ ਨੇ ਕਿਤਨੀਆਂ ਲੇਟ ਕਰ ਦਿੰਦੀਆਂ ਨੇ
ਹਾਂ ਬਸ, ਇਹ ਹੀ ਦਿੱਕਤ ਏ ਮੇਰੇ ਮੁਤਾਬਿਕ ਤਾਂ ਵੀ ਖੁਦ, ਔਫਲਾਈਨ ਹੀ ਸ਼ੋਪਿੰਗ ਕਰੀ ਜਾਏ। ਘੱਟ ਤੋਂ ਘੱਟ, ਔਨਲਾਈਨ ਕੀਤੀ ਜਾ ਕਿਉਂਕਿ, ਔਨਲਾਈਨ ਚ ਨਾ, ਬੰਦਾ ਹਰ ਸੁਵਿਧਾ, ਨਹੀਂ ਲੈ ਪਾਉਂਦਾ,
ਬਿਲਕੁਲ- ਬਿਲਕੁਲ ਠੀਕ ਏ,
ਤੁਹਾਡਾ ਕੀ ਹੋਏਗਾ, ਤੁਹਾਡਾ ਤੁਸੀਂ ਛੱਤੀ ਵਾਰ ਚੇਂਜ ਕਰ ਲਓਗੇ, ਤੁਸੀਂ ਕੱਪੜੇ ਲੈ ਕੇ ਆਓਗੇ ਤੇ ਅਗਰ ਖ਼ਰਾਬ ਹੋ ਗਈ ਤੇ, ਔਨਲਾਈਨ ਇੱਕ, ਦੋ ਵਾਰ ਹੀ, ਚੇਂਜ ਹਦੇ ਨੇ ਬਸ।
ਬਿਲਕੁਲ- ਬਿਲਕੁਲ ਉਹ ਤਾਂ ਹੈ ਨ, ਉਹ ਵੀ, ਬੜੇ ਮਿੰਟਾਂ ਤਰਲੇ ਤੋਂ ਬਾਅਦ, ਰੋਜ਼ ਐਪਲੀਕੇਸ਼ਨ ਫੋਾਰਮ ਪਾ ਕੇ ਕਿ, ਸਾਡੇ ਕੱਪੜੇ ਚੇਂਜ ਕਰਾਓ, ਸਾਡੇ ਕੱਪੜੇ ਚੇਂਜ ਕਰਾਓ ਤਾਂ,
ਹਾਂਜੀ, ਤੇ ਇਹ ਉਹ ਮੈਨੂੰ ਉਹ ਲੱਗਦੀ ਹੈ
ਬਿਲਕੁਲ- ਬਿਲਕੁਲ
ਮੈਂ ਇੱਕ ਵਾਰੀ ਇੱਦਾਂ ਨ ਸਹੀ ਦੱਸਾਂ, ਓਨਲਾਈਨ ਚ ਵੀ ਜਿੱਦਾਂ ਦੇ ਕੱਪੜੇ, ਤਹਾਨੂੰ ਚਾਹੀਦੇ ਹੁੰਦੇ ਆ
ਹਾਂਜੀ।
ਉਹ ਮਿਲ 'ਤੇ ਜਾਂਦੇ ਆ, ਉਹਨਾਂ ਦੇ ਪ੍ਰਾਈਜ਼ਵਲ ਬਹੁਤ ਜ਼ਿਆਦਾ ਹੁੰਦੇ ਆ
ਬਿਲਕੁਲ -ਬਿਲਕੁਲ
ਹੈ ਨਾ, ਤੇ ਉੱਥੇ ਵੀ, ਥੋੜ੍ਹੀ ਸਾਨੂੰ ਦਿੱਕਤ ਪੈਂਦੀ ਹੈ, ਜਿਵੇਂ ਉਹ ਚੀਜ਼ ਉੱਧਰ ਲੈਂਦੀ ਹੈ। ਐਦੂ ਵੱਧ ਮਿਲੇ ਗੀ, ਆਪਣੀ ਸਿਟੀ ਵਿੱਚ, ਕਿਧਰੇ ਵੀ
ਔ ਤਾਂ ਹੈ ਹੀ ਹੇ ਜੀ- ਜੀ,
ਜੋ ਮਤਲਬ, ਨੋਰਮਲ ਟਰੈਂਡਿੰਗ ਚ ਚੱਲਦੀਆਂ ਨੇ ਨਾ ਚੀਜ਼ਾਂ ਉਹ ਸਾਨੂੰ, ਵੈਬਸਾਈਟ ਤ ਤੇ ਮਿਲ ਜਾਂਦੀਆਂ ਨੇ। ਪਾਰੋ, ਸਿਟੀ ਵਿੱਚ ਨਈ ਮਿਲ ਪਾਦੀ।
ਹਾਂਜੀ।
ਹਾਂ ਤੇ, ਇਸ ਚੀਜ਼ ਦੀ ਬਹੁਤ ਬੜੀ, ਦਿੱਕਤ ਹੈ ਸਾਨੂੰ।
ਬਿਲਕੁਲ-ਬਿਲਕੁਲ ਐਹੀ ਮੈਂ ਵੀ, ਇੱਕ ਵਾਰੀ ਦੋ ਕੁਰਤੀਆਂ ਮੰਗਾਈਆ ਸੀਗੀ ਕੈ ਤੋਂ, ਨਾ ਰਿਫੰਡ ਦਾ ਆਪਸ਼ਨ ਸੀ। ਨਾ ਰਿਟਰਨ ਦਾ ਆਪਸ਼ਨ ਸੀ।
ਹਮ
ਪਰ ਵੀ ਮੈਂ ਮੰਗਾਈਆਂ ਜਦੋਂ ਉਹ ਆਈਆਂ ਨਾ ਇੰਨੀਆਂ ਗੰਦੀਆਂ ਆਈਆਂ, ਕੁਛ ਕਹਿਣ ਦੀ ਹੱਦ ਨੀ ਪੋਚੇ ਵੀ ਸਭ ਤੋਂ ਵਧੀਆ ਆਉਦੇ ਉਹ ਤੁਹਾਡੇ ਘਰਦੇ, ਕਿੰਨੀਆਂ ਗੰਦੀਆਂ ਦੋ ਹਜ਼ਾਰ ਦੀਆਂ ਆਇਆ ਫਿਰ
ਹਾਂਜੀ
ਇਸ ਕਰ ਤੇ ਜਦੋਂ ਵੀ ਮੰਗਵਾਓ ਨਾ, ਰਿਵਿਊ ਚੈੱਕ ਕਰਕੇ, ਰਿਵਿਊ ਦੇ ਕੇ ਕਿ ਵੀਡੀਓ ਦੇਖ ਕੇ, ਤਸਲੀ ਨਾਲ ਮੰਗਵਾਇਆ
ਬਿਲਕੁਲ ਸਹੀ ਕਿਹਾ, ਤੁਸੀਂ ਰਿਵਿਊ ਚੈੱਕ ਕਰਕੇ ਮੰਗਵਾਉਣੇ ਚਾਹੀਦੇ ਨੇ ਕਿੰਨੇ ਸਟਾਰ ਮਿਲੇ ਦੇ ਨੇ ਉਹਨੂੰ, ਔਰ ਕਿੰਨੇ ਲੋਕੀ 'ਚ ਰਿਵਿਊ ਪਾਉਂਦੇ ਆ ਨਾ।
ਸੀਗੀ।
ਸਾਨੂੰ ਉਹ ਵੀ ਚੈੱਕ ਕਰਨਾ ਚਾਹੀਦਾ ਕਿ ਉਹ ਕੀ-ਕੀ ਕਮੀ ਹੈ ਤੇ ਕੀ-ਕੀ ਵਧੀਆ ਹੈ, ਕਿਉਂਕਿ ਉਹ ਰਿਵਿਊ 'ਚ ਨਾ ਬ। ਔ ਸਹੀ ਹੁੰਦਾ, ਜਿਵੇਂ ਕਿ, ਤੁਸੀਂ ਕੋਈ ਵੀੇ ਬਸ ਜਿੱਵੇ ਕਿ, ਮੈਂ ਤੇ ਜੀਨਸ ਵਗੈਰਾ ਓਡਰ ਕੀਤੀ ਸੀ ਇੱਕ ਬਾਰ ਤੇ, ਜੋ ਉਹਦੀ ਵੈਬਸਾਈਟ ਤੇ ਪੋਸਟਿੰਗ ਹੋਈ ਹੋਈ ਸੀ। ਫੋਟੋ ਸ਼ੂਟ ਵਗੈਰਾ ਹੋਈ ਸੀ ਜੀਨਸ ਦੀ ਮੁੰਡੇ ਦੀ। ਤੇ ਉਹਦੇ ਤੋਂ ਉਹ ਕੱਪੜਾ ਫੈਬਰਿਕ ਬਹੁਤ ਤਕੜਾ ਲੱਗ ਰਿਹਾ ਸੀ, ਮਤਲਬ ਉਹਦਾ ਕਲਰ ਵੀ ਬੜਾ ਡੈਸ਼ਿੰਗ ਲੱਗ ਰਿਹਾ ਸੀ। ਚੰ ਬਜਾ ਹਨਾਂ। ਪਰ ਜਿੱਥੇ ਮੈਂ ਜਦੋਂ ਰਿਵਿਊ ਚੈੱਕ ਕੀਤਾ, ਤਾਂ ਹਾਂ ਮੈਨੂੰ ਉਹਦਾ ਕਲਰ ਇੰਨਾ। ਭੈੜਾ ਲੱਗਿਆ, ਕਹਿ ਨਹੀਂ ਸਕਦੇ, ਤੇ। ਉਸ ਕਰਕੇ ਮੈਂ ਕਹਿੰਦਾ ਵਾ ਕਿ ਮੈਂ ਅਗਰ ਪਹਿਲਾਂ ਹੀ ਆਰਡਰ ਕਰ ਲੈਂਦਾ, ਰਿਵਿਊ ਚੈੱਕ ਨਹੀਂ ਕਰਦਾ। ਕਈ ਵਾਰ ਤੇ, ਸਮਾਨ ਠੀਕ ਆ ਨਹੀ ਪਾਉਂਦਾ। ਤਾਂ ਮੇਰਾ ਇਹੀ ਕਹਿਣਾ ਕਿ ਬਈ ਦੇਖੋ ਅਗਰ ਤੁਸੀਂ ਕੋਈ ਵੀ ਚੀਜ਼ ਲੈ ਰਹੇ ਹੋ, ਪਹਿਲੀ ਗੱਲ ਤਾਂ ਆਰਾਮ ਨਾਲ ਰਿਵਿਊ ਚੈੱਕ।
ਹਾਂਜੀ ਹਾਂਜੀ।
ਹਨਾ, ਜੀ ਭਰ ਕੇ, ਉਹਦੇ ਨਾਲ ਤੁਹਾਨੂੰ ਫੈਬਰਿਕ ਵਧੀਆ ਲੱਗੇ।
ਹਾਂਜੀ, ਇੱਕ- ਦੋ ਬੰਦੇ ਕੋਲ ਪੁੱਛ ਲੋੋ ਆਪਣੇ ਨਾਲ ਤੋਂ ਜਾਣਕਾਰ। ਕੋਲ ਫਰੈਂਡ, ਆਪਣੇ ਦੋਸਤ ਕੋਲ।
ਜੋ ਵੈਬਸਾਈਟ ਚਲਾ ਸਕਦਾ ਹੋਏ।
ਬਿਲਕੁਲ-ਬਿਲਕੁਲ ਉਸ ਤੋਂ ਬਾਅਦ ਚੀਜ਼ ਮੰਗਵਾਓ।
ਹਮਮ।
ਜ਼ਿਆਦਾ ਨੀ ਹੈ ਪੈਸਾ ਬਰਬਾਦ। ਕਰਕੇ ਵੀ ਹੁਣ ਜ ਮੈਂ ਮੰਗਾਈਆਂ ਸੀ ਕੁਰਤੀਆਂ ਇੰਨੀਆਂ ਗੰਦੀਆਂ ਆਈਆਂ ਕਿਸੇ ਨੂੰ ਦੇਣ ਜੋਗੇ ਵੀ ਨਹੀ ਸੀ। ਤੇ ਆਪ ਪਾਉਣ ਜੋਗੇ ਵੀ ਨਹੀ ਸੀ।
ਅਰੇ ਅ।
ਹਾਂਜੀ, ਤਾਂਹੀ ਮੈੰ ਕਹਿੰਦੀ ਹਮੇਸ਼ਾ ਦੇਖ ਕੇ। ਰ ਰਿਵਿਊ ਚੈ ਕਿਉਂਕਿ ਆਜ ਕਲ ਕਈ ਲੋਕ ਰ ਰਿਵਊੂ। ਪੈਸੇ ਦੇ ਕੇ ਵੀ ਪਵਾਉਂਦੇ ਆ, ਵੈਬਸਾਈਟ ਤੇ।
ਹਮ। ਦੇਖੋ ਅ 'ਚ। ਦੇਖੋ ਮੇਰਾ ਕਹਿਣਾ ਤਾਂ ਇਹੀ ਹੀ ਹੈ, ਅਗਰ ਤੁਸੀਂ ਔਨਲਾਈਨ ਸ਼ੋਪਿੰਗ ਕਰਨੀ ਹੈ। ਕਰੋ, ਕੋਈ ਦਿੱਕਤ ਨਹੀਂ ਹੈ ਰਿਵਿਊ ਚੈੱਕ ਕਰੋ, ਸਟਾਰ ਚੈੱਕ ਕਰੋ। ਵੱਧ ਤੋਂ ਵੱਧ ਧਿਆਨ ਦੋ, ਫੇਰ ਹੀ ਮੰਗਾਓ, ਆਪਣਾ ਪੈਸਾ ਖ਼ਰਾਬ ਨਾ ਹੋਣ ਦੋ।
ਬਿਲਕੁਲ।
ਸ੍ਰੀ ਵੈਬਸਾਈਟ ਜਿਹੂੰ ਵੈਬਸਾਈਟ ਨੂੰ ਵੀ ਅੱਛੀ ਰੇਟਿੰਗ ਹੁੰਦੀ ਹੋਏ, ਉਹੀ ਵੈਬਸਾਈਟ ਠੀਕ, ਬਾਕੀ ਤਾਂ- ਤੁਹਾਡੇ ਕੋਲ ਔਫਲਾਈਨ ਦੇ ਤਾਂ ਬਹੁਤ ਤਰੀਕੇ ਨੇ, ਔਫਲਾਈਨ ਕਰ ਲੋ- ਔਨਲਾਈਨ ਦਾ ਨਾ ਥੋੜ੍ਹਾ ਫਾਇਦਾ ਵੀ ਹੈ। ਬੰਦਾ-
ਪਤਾ ਕੀ ਔਫਲਾਈਨ ਦਾ ਹੋਇਆ, ਕਿ ਚੱਲ ਦੋਸਤ ਨਾਲ ਜਾਦਾ ਬੰਦਾ ਘੁੰਮ ਫਿਰ ਲੈਂਦਾ ਹੈ। ਕੁਛ ਖਾ ਪੀ ਲੈਦਾ ਹੈ। ਕੁਛ ਉਹਦੀ ਸਲਾਹ ਲੈ ਕੇ ਕੱਪੜੇ ਲੈਦਾ ਆ, ਘੁੰਮਣ ਦਾ ਘੁੰਮਣਾ ਹੋ ਜਾਦਾ ਕੱਪੜੇ ਦੇ ਕੱਪੜੇ ਲੈਂਦੇ ਆ
ਹੂੰ ਬਿਲਕੁਲ ਸਹੀ ਕਹਿ ਰਹੇ ਹੋ, ਉਹੀ ਤਾਂ ਮੈਂ ਕਹਿ ਰਿਹਾ- ਔਨਲਾਈਨ ਦਾ ਔਰ ਔਫਲਾਈਨ ਦਾ ਹਰ ਜਗ੍ਹਾ ਫਾਇਦਾ ਵੀ ਹੈ ਤੇ ਘਾਟਾ ਵੀ ਹ। ਦੇਖੋ ਔਨਲਾਈਨ ਦਾ। ਫਾਇਦਾ ਐ, ਹੈ ਕਿ ਇੰਨੀ ਧੁੱਪ ਹੋ ਰਈ ਹੋਏ। ਸੜੀ ਜੀ ਧੁੱਪ ਹੋ ਰਹੀ ਤੁਹਾਡਾ ਬਾਰ ਜਾਣ ਦਾ ਬਿਲਕੁਲ ਮੋੜ ਨਹੀਂ ਹੈਗਾ, ਮਨ ਨਹੀਂ ਹੈਗਾ। ਤੁਸੀਂ ਔਨਲਾਈਨ ਕਰ ਸਕਦੇ ਹੋ। ਔਫਲਾਈਨ ਦਾ ਅ ਐ ਫਾਇਦਾ ਹੈ। ਕਿ ਤੁਹਾਨੂੰ ਅਗਰ ਤੁਹਾਡਾ ਸੱਚੀ ਵਾਰ ਘੁੰਮਣ ਦਾ ਫਿਰਨ ਦਾ ਮਨ ਹੈਗਾ, ਉੱਪਰੋਂ ਘੱਟ ਅ ਪੈਸਿਆ ਚ ਚੀਜ਼ ਲੈਣੀ ਐ ਤੇ ਤੁਸੀਂ ਔਫਲਾਈਨ ਕਰ ਸਕਦੇ ਹੋ। ਬਾਰਗਨਿੰਗ ਕਰ ਲਓ, ਕਿਤੋ ਜਾ ਕੇ ਥੋੜੀ ਬਹੁਤ ਖਾ ਪੀ ਲੋ। ਚੰਗਾ ਆਰਾਮ ਨਾਲ ਘੁੰਮ ਲੋਗੇ
ਤੇ ਐਥੇ ਸਾਡਾ ਫਾਇਦਾ ਹੋ ਜਾਂਦਾ ਥੋੜ੍ਹਾ ਜਿਹਾ
ਦੋਸਤਾਂ ਨਾਲ ਟਾਈਮ ਦਾ ਪਤਾ ਵੀ ਨਹੀ ਲੱਗਦਾ। ਸਹੇਲੀਆਂ ਹੋਣ ਦੋਸਤ ਹੋਣ ਟਾਈਮ ਦਾ ਬਿਲਕੁਲ ਨੀ ਪਤਾ ਲੱਗਦਾ-
ਬਿਲਕੁਲ ਨੀ ਪਤਾ ਲੱਗਦਾ ਟਾਈਮ ਦਾ-
ਜੀ, ਸਵੇਰ ਤੋ ਕਿਵੇਂ ਸ਼ਾਮ ਹੋ ਜਾਦੀ ਹੈ?
ਤੇ ਫੇਰ ਮੈ ਤਾਂ ਆਪਣੇ ਹਿਸਾਬ ਨਾਲ ਰੇਟਿੰਗ ਦਿੰਦਾ ਵਾ ਨਾ ਜ਼ਿਆਦਾ ਤੋਂ ਜ਼ਿਆਦਾ ਤਾਂ ਔਫਲਾਈਨ ਈ ਦਿੰਦਾ ਔਫਲਾਈਨ ਵਿਚ ਮੈਨੂੰ ਬਹੁਤ ਮਜਾ ਆਉਦਾ ਹੈ। ਬਾਰਗਨਿਗ ਵੀ ਕਰਨਾ ਓ ਨਾਲੇ ਘੁੰਮਣਾ ਵਾ ਤੇ ਨਾਲੇ ਮੈਨੂੰ ਬਹੁਤ ਚੰਗੇ ਰੇਟਾਂ ਚ ਪੈ ਜਾਂਦੇ ਨੇ, ਕੱਪੜੇ ਮੇਰੇ ਮੈ ਜਦੋ ਵੀ ਕੱਪੜੇ ਲੈ ਕੇ ਆਂਦਾ ਪਹਿਲੀ ਗੱਲ ਤੇ ਮੈ ਦੋਸਤਾਂ ਯਾਰਾਂ ਨਾਲ ਜਾਣਾ ਜਿਆਦਾਤਰ ਕੱਪੜੇ ਲੈਣ ਚੰਗੇ ਤੋਂ ਚੰਗੇ ਕੱਪੜੇ ਆ ਜਾਂਦੇ ਨੇ ਮੇਰੇ ਹੂੰ -
ਉਹ ਤਾਂ ਹੈ, ਈ ਐ।
ਹਾਂ- ਬਾਕੀ ਤੁਸੀ ਦੱਸੋ? ਤੁਹਾ ਤੁਸੀ-ਤੁਸੀ ਕਲਰ ਮੈਂ ਕਦੇ ਜੱਜ ਨੀ ਕੀਤਾ। ਤੁਹਾਨੂੰ ਕਿਹੜੀ ਚੰਗੀ ਲੱਗਦੀ ਐ, ਔਫਲਾਈਨ ਜਾਂ ਔਨਲਾਈਨ
ਨਈ ਆਪਣੀ ਜਗ੍ਹਾ ਤੇ ਸਹੀ ਨਹੀ ਹੈਗਾ। ਟਾਈਮ ਜ਼ਿਆਦਾ ਹੈਗਾ ਇਤਨੀ ਜਲਦੀ ਦੀ ਲੋੜ ਨਹੀ ਹੈ। ਕੱਪੜੇ ਤੇ ਓਨਲਾਈਨ ਦੇਖਬਾਲ ਕੇ ਰਿਵਿਊ ਚੈਕ ਕਰਕੇ ਮੰਗਵਾਓ
ਹਾਂਜੀ-ਹਾਂਜੀ ਮੇਰੀ ਗੱਲ ਸੁਣੋ ਜੀ- ਚਲੋ ਠੀਕ ਐ, ਮੈਂ ਕਰਦਾ ਗੱਲ ਤੁਹਾਡੇ ਨਾਲ ਠੀਕ ਐ ਸਸ੍ਰੀ ਅਕਾਲ ਜੀ-ਸਸ੍ਰੀ ਅਕਾਲਜੀ।